ਓ
ਹਾਂਜੀ, ਸ਼ਸ਼ੀ ਅਕਾਲ ਭੈਣ ਜੀ।
ਸ਼ਸ਼ੀ ਕਾਲ ਜੀ ਭੈਣ ਜੀ, ਸ਼ਸ਼ੀ ਕਾਲ ਜੀ। ਹੋਰ ਸੁਨਾਓ ਕੀ ਹਾਲ ਚਾਲ ਐ?
ਹਾਂਜੀ ਵਧੀਆ-ਵਧੀਆ ਤੁਸੀਂ ਸੁਨਾਓ?
ਹਾਂਜੀ, ਠੀਕ-ਠਾਕ ਪਰਮਾਤਮਾ ਦੀ ਕਿਰਪਾ ਐ।
ਕਿਰਪਾ ਈ ਬਨੀ ਰਏ। ਹਾਂ, ਭਰਾ ਜੀ ਠੀਕ ਨੇ?
ਹਾਂਜੀ-ਹਾਂਜੀ, ਸਭ ਠੀਕ ਐ।
ਬਾਲ ਬੱਚੇ
ਹਾਂਜੀ-ਹਾਂਜੀ।
ਸੁਨਾਓ ਬੱਚੇਆਂ ਦੀ
ਹਾਂਜੀ-ਹਾਂਜੀ ਸਭ ਵਧੀਆ, ਹਾਂਜੀ-ਹਾਂਜੀ।
ਗੋਰ ਹੋ ਗੇ ਫ਼ਰੀ?
ਹਾਂਜੀ, ਹੋ ਗੇ ਵੇਲੇ।
ਹਾਂ, ਏਸ ਟੈਮ ਈ ਵੇਲੇ ਹੋਏਆ ਜਾਂਦਾ ਵੈ।
ਆਓ ਕਰਦੇ-ਕਰਦੇ ਆਹੀ ਟਾਈਮ ਹੋ ਜਾਂਦੈ।
ਹਾਂ, ਹੋਈ ਜਾਂਦਾ ਵਾ ਜੀ।
ਹੂੰ, ਬਸ ਇਸ ਟਾਈਮ ਵੇਲੇ ਹੋ ਕੇ ਮਾੜਾ ਮੋਟਾ ਮੋਬਾਈਲ ਦੇਖਣਾ ਹੁੰਦਾ ਐ, ਜਾਦਾ ਤਾਂ ਮੈਂ ਚਲਾਂਦੀ ਨੀ ਹੈਗੀ।
ਹਾਂਜੀ-ਹਾਂਜੀ, ਮੈਂ ਵੀ ਏਦਾ ਈ ਕਿ ਮਾੜਾ ਜ ਥੋੜਾ ਰਿਲੈਕਸ ਹੋ ਜਾਂਦਾ ਬੰਦਾ।
ਹਾਂ ਬਸ ਐਈ ਐ, ਦਸ ਪੰਦਰਾਂ ਮਿੰਟ ਕਿਉਂਕਿ ਮੈਂ ਜਾਦਾ ਨੀ ਚਲਾਂਦੀ। ਪਤਾ ਕੀ ਐ, ਰਾਤੀ ਅੱਖਾਂ ਤੇ ਬੋਤ ਜ਼ੋਰ ਪੈਂਦਾ ਰੋਸ਼ਨੀ ਫਿਰ ਅੱਖਾਂ 'ਚ ਨਾ ਪੈਂਦੀ ਐ ਫੇਰ ਸਵੇਰੇ ਡਾਰਕ ਸਰਕਲ ਵਗੈਰਾ ਹੋ ਜਾਂਦੇ ਐ ਨੀਂਦ ਨਾ ਪੂਰੀ ਹੋਏ ਤੇ।
ਸਈ ਗੱਲ ਘੱਟ ਈ ਚਲਾਨਾ ਚਾਈਦਾ ਫੋਨ। ਮੈਂ ਤੇ ਆਪ ਥੋੜ੍ਹੀ ਦੇਰ ਈਂ ਚਲਾਨੀ ਆ ਬਸ ਜਦੋ ਵੇਲੀ ਹੋਈ ਨਾ ਆਪਣਾ ਮਾੜਾ ਮੋਟਾ ਪੰਜ ਦਸ ਮਿੰਟ ਚਲਾ ਲੇ ਬਸ। ਵੱਧ ਪੰਦਰਾਂ ਮਿੰਟ ਚਲਾ ਲਯਾ।
ਹਾਂ, ਬਸ ਇੰਨਾ ਹੀ।
ਹਾਂ ਕਿਉਂਕਿ ਫੇਰ ਨਈ ਨੁਕਸਾਨ ਦੇਂਦਾ।
ਪੂਰੀ ਰਾਤ ਲੈ ਕੇ ਬੈਠੇ ਰੈਂਦੇ ਐ ਮੇਰੇ ਕੋਲ ਨੀ ਏਡਾ ਚਲਾਯਾ ਜਾਂਦਾ ਫ਼ੋਨ।
ਹਾਂ ਓ ਫਿਰ ਨੁਕਸਾਨ ਈ ਹੁੰਦਾ ਹੋਰ ਕੀ ਹੁੰਦਾ ਫਿਰ।
ਹੂੰ।
ਨੀਂਦ ਪੂਰੀ ਨੀ ਹੋਨੀ, ਉਤੋ ਅੱਖਾਂ ਖ਼ਰਾਬ ਅੱਖਾਂ ਤੇ ਜ਼ੋਰ ਸਿਰ ਪੀੜ।
ਹਾਂਜੀ, ਓਹੀ ਨਾ ਫਿਰ ਸਵੇਰੇ ਉੱਠ ਠਯਾ ਨੀ ਜਾਂਦਾ ਹੈਗਾ, ਨੀਂਦ ਨੀ ਪੂਰੀ ਹੁੰਦੀ ਹੈਗੀ।
ਸਈ ਗੱਲ ਐ, ਚੱਲ ਤੇ ਪਏ ਨੇ ਮੋਬਾਇਲ ਸਾਇੰਸ ਨੇ ਤਰੱਕੀ ਤੇ ਕਰ ਲਈ ਐ। ਪਰ ਏ ਐ ਏਦੇ ਫ਼ੈਦੇ ਵੀ ਐ, ਨੁਕਸਾਨ ਵੀਐ।
ਬੋਤ ਸਈ ਗੱਲ ਐ ਮਤਲਬ ਨੁਕਸਾਨ ਮੈਨੂੰ ਜਾਦਾ ਲੱਗਦੇ ਆ ਫਾਇਦੇ ਘੱਟ। ਈ ਲੱਗਦੇ ਐ।
ਹਾਂ ਪੈਲੇ ਵੀ ਤਾਂ ਦੁਨੀਆਂ ਰੈਂਦੀ ਸੀ ਐ ਬਿਨ੍ਹਾ ਮੋਬਾਇਲਾਂ ਤੋਂ।
ਆਹੋ, ਬੱਚੇ ਸਾਰਾ ਦਿਨ ਮੋਬਾਇਲ ਛੱਡਦੇ ਨੀ ਹੈਗੇ, ਪਰਸਨਲ ਲੈ ਕੇ ਦੋ ਉਹਨਾਂ ਨੂੰ ਤੇ ਸਾਰਾ ਦਿਨ ਉਹ ਗੱਲ ਈ ਨੀ ਸੁਣਦੇ, ਰੋਟੀ ਖਾਣੀ ਐ ਤਾਂ ਮੋਬਾਇਲ ਚਲਾਂਦੇ ਹੋਏ। ਜੇ ਕੋਈ ਕੰਮ ਕਰਨਾ ਤਾਂ ਮੋਬਾਇਲ ਚਲਾਂਦੇ ਹੋਏ।
ਆ ਆ ਰੋਟੀ ਖਾਂਦੇ ਈ ਮੋਬਾਈਲ ਵੇਖਦੇ- ਵੇਖਦੇ ਰੋਟੀ ਖਾਣੀ ਅਸੀਂ
ਹੋਰ, ਨਿੱਕੇ- ਨਿੱਕੇ ਬੱਚਿਆਂ ਨੂੰ ਦੇਖਲੋ ਮਾਂ- ਪਿਓ ਨੇ ਇੰਨੀ ਗੰਦੀ ਆਦਤ ਪਾਈ ਉਈ ਐ, ਨਿੱਕੇ-ਨਿੱਕੇ ਬੱਚੇ ਸਾਲ ਦੇ ਬੱਚੇ ਬਚੇ, ਉਧਰੋ ਉਦੀ ਕੌਲ ਕਰਦੇ ਰਹਿਣਗੇ ਮੋਬਾਇਲ ਨੂੰ ਉਧਰੋਂ ਉਦੀ ਆਪਣਾ ਪੋਇਮ ਕੋਈ ਪੋਇਮ ਸੁਣਦੇ ਆ ਕੋਈ ਕੁਛ ਹੈ ਤੇ ਖਤੇ ਫੈਕਟੀ ਨਾ
ਹਾਂ- ਹਾਂ ਸਹੀ ਗੱਲ ਐ, ਹੁਣ ਅੱਜ -ਕੱਲ ਨਾ ਬ ਮਾਂ -ਬਾਪ ਦਾ ਦਿਲ ਵੀ ਬੜੇ ਕਮਜ਼ੋਰ ਹੋ ਗਏ ਨੇ, ਨਰਮ ਹੋ ਗਏ ਆ। ਪਹਿਲੇ ਮਾਵਾਂ ਦੇ ਮਤਲਬ ਕੀ ਇਹੀ ਦਿਲ ਮਜ਼ਬੂਤ ਹੁੰਦੇ ਹੀ। ਨਈ ਖਾਣੀ, ਰੋਟੀ ਨਹੀਂ ਖਾਣੀ ਨਾ ਖਾ। ਅੱਜ -ਕੱਲ ਆਂ ਬੱਚਿਆਂ ਨੂੰ ਰੋਟੀ ਨਹੀਂ ਖਾਣੀ
ਐ ਦੇਖਣੀ ਆ ਨਿੱਕੇ- ਨਿੱਕੇ ਬੱਚੇ ਛੇ- ਛੇ ਮਹੀਨੇ ਦੇ ਬੱ ਚੇ ਮੋਬਾਇਲ ਆਪਣਾ ਪੂਰੇ ਫੰਕਸ਼ਨ ਪਤਾ ਉਹਨਾਂ ਨੂੰ ਆਪਣੇ ਆਪ ਈ ਸਕਰੋਲ ਕਰਦੇ ਰਹਿੰਦੇ ਆ, ਆਪਣੇ ਆਪ ਈ ਕੋਈ ਪੋਇਮ ਲਾਏਗਾ ਤੇ ਕੋਈ ਕਾਰਟੂਨ ਲਗਾਏਗਾ।
ਨਾ ਮਾਵਾਂ ਵੀ ਡਰਦੀਆਂ ਨੇ ਚੱਲ ਇਸੇ ਬਹਾਨੇ ਰੋਟੀ ਤੇ ਖਾਏਗਾ ਬੱਚਾ।
ਅਹ ਇੱਕ ਖੜੋਣਾ ਈ ਬਣ ਗਿਆ ਮੋਬਾਇਲ ਤੇ ਅੱਜ- ਕੱਲ੍ਹ
ਹਾਂ ਸਈ ਗੱਲ ਐ ਖਿਲੋਣਾ ਈ ਬਣ ਗਿਆ ਵਾ, ਨਿੱਕੇ- ਨਿੱਕੇ ਬੱਚਿਆਂ ਨੂੰ ਮੋਬਾਇਲ ਚਲਾਣੇ ਆਂਦੇ ਆ।
ਓਹੀ ਤੇ ਦੱਸ ਛੇ -ਮਹੀਨੇ ਮੇਰੀ ਨਨਾਨ ਦਾ ਮੁੰਡਾ ਹੈਗਾ
ਹਮ ਹਮ
ਛ ਪੋਤਰਾ, ਛੇ ਮਹੀਨੇ ਦਾ ਉਹ ਸਾਰਾ ਮੋਬਾਈਲ ਚਲਾ ਲੈਂਦਾ। ਦਾ ਭਰਜਾਈ ਜੀ, ਹਾਂਜੀ ਹਾਂਜੀ। ਸਾਰਾ ਸਕਰੋਲ ਕਰਕੇ ਉਹਨੂੰ ਜੋ ਕਹੋਗੇ ਨਾ ਉਹੀ ਲਾ ਦੇਗਾ ਉਹ ਦੇਖਲੋ।
ਅਮ, ਮੈਂ ਵੀ ਵੇਖ ਕੇ ਹੈਰਾਨ ਹੋ ਗਈ ਹੀ ਮੇਰਾ ਭਨੇਵਾਂ ਹੈਗਾ ਨਾ ਛੋਟੀ ਭੈਣ ਦਾ ਮੁੰਡਾ ਉਹ ਵੀ ਏਦਾਂ ਈ ਉਂਗਲੀਆਂ ਐ ਮਾਰੀ ਜਾਂਦਾ ਫੋਨ 'ਚ ਆਪੇ ਆਪੇ ਈ ਵੇਖੀ ਜਾਂਦਾ ਮੈਂ ਵੇਖੇ ਕੇ ਹੈਰਾਨ
ਸਹੀ ਗੱਲ ਐ ਸਾਡੇ ਟਾਈਮ ਤੇ ਬੱਚਿਆਂ ਨੂੰ ਟੀ- ਵੀ ਵੀ ਕਹਿੰਦੇ ਸੀ ਵੀ ਨਾ ਦਿਖਾਓ। ਬਈ ਅੱਖਾਂ ਤੇ ਰੋਸ਼ ਨੀ ਉਹ ਇਫੈਕਟ ਪੈਂਦਾ ਪਰ ਅੱਜ- ਕੱਲ ਮੋਬਾਇਲ ਤੇ ਬੱਚਿਆਂ ਦੀ ਜਾਨ ਹੋਈ ਪਈ ਐ, ਹੋਰ ਕੁਛ ਨਾ ਮਿਲੇ ਨਾ ਮਿਲੇ
ਲੱਗ ਜਾਂਦੀਆਂ ਛੇਤੀ
ਹੁਣ ਤੇ ਤਾਂਹੀ ਦੇਖਲੋ ਤਿੰਨ- ਤਿੰਨ ਸਾਲ ਦੇ ਬੱ ਚਿਆਂ ਨੂੰ ਐਨਕ ਲੱਗਦੀ ਐ, ਐਡੀ ਮੋਟੀ- ਮੋਟੀ ਐਨਕ ਦੋ- ਦੋ ਨੰਬਰ ਦੀਆਂ ਲੱਗੀਆਂ ਹੋਈਆਂ ਨੇ।
ਹੁਣ ਜੇ ਫਾਇਦੇ ਵੇਖੀ ਜਾਈਏ ਤੇ ਫਾਇਦੇ ਵੀ ਬਥੇਰੇ ਨੇ
ਫਾਇਦੇ ਤੇ ਹੈਗੇ ਨੇ ਹੈ ਚਲੋ ਪੜ੍ਹ -ਪੜ੍ਹਾਈ ਦੇ ਰਿਲੇਟਿਡ ਚੀਜ਼ਾਂ ਹੈਗੇ ਆ ਫਾਈਦੇ ਵੀ, ਪਰ ਇਹ ਜਿਹੜੇ ਬੱਚੇ ਅੱਜ- ਕੱਲ੍ਹ ਨੀ ਮੰਨਦੇ ਨੁਕਸਾਨ ਜ਼ਿਆਦਾ ਲੱਗਦੇ ਆ ਮੈਨੂੰ, ਫਾਇਦੇ ਘੱਟ ਈ ਲੱਗਦੇ ਆ।
ਹਾਂ-ਹਾਂ
ਫਿਰ ਜਾਂ ਤੇ ਬੱਚਿਆਂ ਬੱਚੇ ਐ ਸਮਝਣ ਨਾ ਕਿ ਅਸੀਂ ਆਪਣੇ ਫਾਇਦੇ ਵਾਸਤੇ ਯੂਜ ਕਰਨਾ। ਫਿਰ ਤੇ ਠੀਕ ਐ ਸਾਰਾ-ਸਾਰਾ ਦਿਨ ਮੋਬਾਈਲ 'ਚ ਵੜੇ ਰੈਂਣਗੇ। ਗੱਲ ਈ ਨੀ ਸੁਣਦੇ ਬੁਲਾਉਂਦੇ ਰਓ ਵਾਜਾਂ ਮਾਰਦੇ ਰਓ ਸੁਣਦੇ ਈ ਨੀ ਹੈਗੇ।
ਨਾ ਸੁਣਦੇ ਈ ਨੀ। ਪੈਲੇ ਗੇਮਾਂ ਓਦਾਂ ਬੱਚੇ ਖੇਲਦੇ ਸੀਗੇ ਜਿਵੇਂ ਗੇਮਾਂ ਕੈਰਮ ਬੋਰਡ ਹੋ ਗਿਆ ਤੇ ਸ਼ਿੱਕਾ ਹੋ ਗਿਆ।
ਆਊਟਡੋਰ ਗੇਮ ਖੇਡਦੇ ਸੀ ਤੇ ਕਿੰਨੇ ਫਿਟ ਟ ਰੈਂਦੇ ਸੀ ਅੱਜ ਕੱਲ ਹਿਲਣਾ ਈ ਨੀ ਹੈਗਾ ਏ ਸੀ 'ਚੋਂ ਮੋਬਾਇਲ ਲੈ ਕੇ ਬੈਠੇ ਠੇ ਰੈਂਣਾ ਸਾਰਾ ਦਿਨ ਤੇ ਉਹੀ ਹੁੰਦਾ ਫਿਰ
ਗੇਮਾਂ ਫੋਨਾਂ 'ਚ ਖੇਲਦੇ ਆ ਪਰ ਜੋ ਫੋ ਗੇਮਾਂ ਓਦਾਂ ਖੇਲੀਆਂ ਜਾਂਦੀਆਂ ਨਾ। ਉਦੇ ਫੈਦੇ ਹੈਗੇ ਆ।
ਤੇ ਓ ਤੇ ਫਿਟ ਰੈਂਦਾ ਸੀ ਬੰਦਾ ਸਾਈਕਲਿੰਗ ਹੋ ਗਈ। ਅੱਛਾ ਵੈਸੇ ਭੱਜ ਭੱਜ ਕੇ ਪਕੜਮ ਪਕੜਾਈ ਹੋ ਗੀ। ਓ ਗੇਮਾਂ ਤੇ ਅੱਜ ਕੱਲ ਕੋਈ ਖੇਡਦਾ ਈ ਨੀ ਹੈਗਾ ਦਿ ਆ ਕਦੀ ਬੰਦਾ ਕ੍ਰਿਕਟ ਖੇਡਦੇ ਸੀ ਬੱਚੇ ਹੁਣ ਤੇ ਬਸ ਸਾਰੀ ਗੱਲਾਂ ਈ ਖ਼ਤਮ ਹੋ ਗਈਆਂ ਨੇ ਭਰਜਾਈ ਜੀ।
ਸਈ ਗੱਲ ਐ। ਅੱਗੇ ਇਹ ਹੀ ਪਰਿਵਾਰ ਰੋਟੀ ਖਾਂਦਾ ਹੀ ਤੇ ਸਾਰੇ ਰਲ ਮਿਲ ਕੇ ਰੋਟੀ ਖਾਂਦੇ ਗੱਲਾਂ ਬਾਤਾਂ ਕਰਦੇ ਸੀ ਅਪ 'ਚ ਸਾਰੇ ਦਿਨ ਦੀਆਂ ਆ ਲੇਕਿਨ ਹੁਣ ਅੱਜ ਵੇ ਲੋ। ਸਾਰੇ ਆਪਣੇ-ਆਪਣੇ ਮੋਬਾਈਲ ਲੈ ਕੇ ਬੈ
ਉਹੀ ਤਾਂ ਹੀ ਕੈ ਰਈ ਆਂ ਨਾ ਮੋਬਾਇਲ ਰੋਟੀ ਖਾਂਦੇ ਵੀ ਮੋਬਾਈਲ
ਰੋਟੀ ਖਾਂਦੇ ਮੋਬਾਈਲ
ਅਗਰ ਵਾਜ਼ਾਂ ਮਾਰਦੇ ਰਓ ਬਈ ਕੋਈ ਗੱਲ ਸੁਣ ਲਓ। ਓ ਕੰ ਔਰ ਓ ਕੰਨਾਂ 'ਚ ਓ ਪਾ ਲੈਣਗੇ ਹੋਰ ਯਾਰ ਭੋੜ ਓ ਬਿਲਕੁਲ ਈ ਨਈ ਸੁਣਦੇ ਹੈਗੇ।
ਹਾਂ
ਵਾਜਾ ਮਾਰੀ ਜਾਓ-ਮਾਰੀ ਜਾਓ ਸੁਣਦੇ ਈ ਨੀ ਹੈਗੇ ਤੇ ਮੈਨੂੰ ਤੇ ਫੈਦੇ ਘੱਟ ਟ ਈ ਲੱਗਦੇ ਆ ਨੁਕਸਾਨ ਜਾਦਾ ਲੱਗਦੇ ਆ।
ਹਾਂ ਇੱਕ ਤੇ ਪਬਜੀ ਗੇਮ ਨੇ ਤੇ ਕਈ ਬੱਚਿਆਂ ਦੀਆਂ
ਹਾਂ ਓ ਤੇ ਸ਼ੁਕਰ ਹੈ ਓ ਤੇ ਬੈਨ ਹੋਈ ਸੀ ਫਿਰ
ਸਈ ਗੱਲ ਐ ਬੋਤ ਵਧੀਆ ਆ ਮੈਂ ਤੇ ਕੈਂਦੀ ਸਰਕਾਰ ਨੇ ਬੋਤ ਵਧੀਆ ਕੀਤਾ ਬੋਤ ਕੇਸ ਹੋਏ ਆਪਣਾ ਜਿਥੇ ਜ਼ੋਰ ਪੈ ਗਿਆ ਪੈ ਗਿਆ।
ਕਿਆ ਸੀ ਬੱਚਿਆਂ ਨੂੰ ਬਹੁਤ
ਦਿਮਾਗ ਤੇ ਇਫੈਕਟ ਹੋ ਗਿਆ ਸੀ ਕਈ ਤੇ ਏਦਾਂ ਮੈਂਟਲੀ ਹੋ ਗਏ ਸੀਗੇ। ਅੱਖਾਂ ਤੇ ਜੇੜੀ ਆਈਫਕਟ ਪਿਆ ਸੀਗਾ ਦਿਮਾਗ ਪੈ
ਖੇਡਦੇ-ਖੇਡਦੇ ਓ ਜੇੜੀ ਪਾਕਿਸਤਾਨ ਦੀ ਸੀਮਾ ਹੈਧਰ ਇਧਰ ਆ ਗੀ ਸੀ ਇੰਡੀਆ 'ਚ
ਹਾਂ-ਹਾਂ।
ਓ ਪਬਜੀ ਖੇਡਦੇ-ਖੇਡਦੇ ਈ ਉਨੂੰ ਪਿਆਰ ਹੋ ਗਿਆ ਚਲੋ ਜੀ ਓ ਆਪਣਾ ਦੇਸ਼ ਈ ਛੱਡ ਕੇ ਇੱਧਰ ਆ ਗਈ।
ਹਾਂ
ਤਿੰਨ ਬੱਚਿਆਂ ਨੂੰ ਛੱਡ ਕੇ ਆਈ।
ਦੱਸ, ਇੱਕ ਗੇਮ ਪਬਜੀ।
ਕਹਿ ਰਹੀ ਹਾਂ, ਉਹ ਤੇ ਸ਼ੁਕਰ ਕੀਤਾ ਸਰਕਾਰ ਨੇ ਬੈਨ ਕਰਤੀ ਹੈ।
ਬੋਤ ਵਧੀਆ ਕੀਤਾ ਮੈਂ ਤੇ ਕਹਿੰਦੀ ਬੋਤ ਵਧੀਆ ਕੀਤਾ ਵਾਂ।
ਹੂੰ
ਹਾਂ ਏਦਾ ਵੀ ਗੇਮਾ, ਗੇਮਾਂ ਨਹੀਂ ਆਉਣੀਆਂ ਚਾਹੀਦੀਆਂ ਮੈਂ ਤੇ ਕਹਿੰਦੀ ਫੋਨਾਂ ਤੇ ਗੇਮਾਂ ਨਾ ਪਹਿਣ ਨਾ ਬੱਚੇ ਖੇਲਣ ਓਦਾਂ ਖੇਲਣ ਬੱਚੇ।
ਬਚੇ ਆਪੇ ਹੀ ਕਰ ਲੈਂਦੇ ਭਰਜਾਈ ਜੀ ਅੱਜ ਕੱਲ ਬੱਚੇ ਪਲੇ ਸਟੋਰ ਤੋਂ ਇੱਕ ਤੋਂ ਇੱਕ ਗੇਮ ਆਉਂਦੀ ਹੈ। ਉਹ ਆਪਣਾ, ਆਪਣਾ, ਆਪਣੇ ਆਪ ਹੀ। ਐਪ ਡਾਊਨਲੋਡ ਕਰਕੇ ਆਪਣੇ ਆਪ ਹੀ ਖੇਡਣ ਲੱਗ ਜਾਂਦੇ ਐ।
ਹੂੰ -ਹੂੰ।
ਫਾਇਦੇ ਨੀ ਨਾ ਦੇਖਦੇ ਬੱਚੇ, ਮੋ ਐ ਨੀ ਹੈ ਕਿ ਫਾਇਦੇ ਨੀ ਹੈ। ਫਾਇਦੇ ਤੇ ਬੋਤ ਹੈ, ਪਰ ਉਹਨੂੰ ਯੂਜ- ਕਰਨ ਸਹੀ ਤਰੀਕਾ ਆਉਣਾ ਚਾਹੀਦਾ, ਹਰ ਚੀਜ਼ ਦਾ ਇੱਕ ਤਰੀ- ਕਾ ਹੁੰਦਾ ਮੋਬਾਇਲ ਚਲਾਉਣ ਦਾ ਵੀ ਇੱਕ ਤਰੀਕਾ ਹੁੰਦਾ, ਆ ਨੀ ਕਿ ਆਹ ਬਈ ਤੁਸੀਂ। ਆਹ ਬਈ ਤੁਸੀਂ ਸਾਰਾ ਦਿਨ ਲੈ ਕੇ ਬੈਠੇ ਰਹੋਗੇ ਰਾਤੀ ਸਹੀ- ਸਹੀ ਰਾਤ ਤਿੰਨ -ਤਿੰਨ ਵਜੇ, ਤਕ ਮੋਬਾਇਲ ਚਲਾਉਂਦੇ ਹੋ ਫੇਰ ਸਵੇਰੇ ਉੱਠਦੇ ਨੀ ਹੈਗੇ, ਉਹ ਤੇ ਗ਼ਲਤ ਗੱਲ ਹੈ ਨਾ। ਹਰ ਚੀਜ਼ ਨੂੰ, ਹਾਂਜੀ ਹਰ- ਹਰ ਚੀਜ਼ ਨੂੰ ਇੱਕ ਯੂਜ ਕਰਨ ਦਾ ਤਰੀਕਾ ਤੇ ਟਾਈਮ ਹੁੰਦਾ। ਕਿੱਦਾਂ ਕਰਨਾ, ਕਿੱਦਾਂ ਨੀ ਕਰਨਾ।
ਸਹੀ ਗੱਲ ਹੈ, ਚਲ ਬਣਾਇਆ ਸਾਇੰਸ ਨੂੰ ਤਰੱਕੀ ਕੀਤੀ ਫੋਨ ਦਾ ਸਹੀ- ਇਸਤੇਮਾਲ ਕਰੋ, ਚਲੋ ਤੁਸੀਂ ਜ਼ਰੂਰੀ ਗੱਲਬਾਤ ਜਿਹੜੀ ਕਰਨੀ ਆ ਉਹ-
ਆਹੋ, ਆਹੋ ਚਲੋ ਬੰਦਾ ਬੱਚਾ ਸਾਡਾ ਬਾਹਰ ਗਿਆ, ਵਿਦੇਸ਼ ਚ ਬੈਠਾ ਚਲੋ ਵੀਡੀਓ ਕਾਲ ਹੋ ਗਈ ਮਨ ਹੋਰ ਹੋ ਗਿਆ ਚਲੋ ਵੇਖ ਲਿਆ ਆਪਾਂ, ਆਹ ਫਾਇਦੇ ਵੀ ਹੈ ਆਪਾਂ ਐ ਨੀ ਕਹਿੰਦੇ ਫਾਇਦੇ ਨੀ ਹੈਗ- ਗੇ ਘਰ ਬੈਠੇ ਬੰਦਾ ਇੱਕ ਦੂਜੇ ਨਾਲ ਗੱਲ ਕਰ ਲੈਂਦਾ ਅੱਜ ਕੱਲ ਦੇਖੋ ਟਾਈਮ ਤੇ ਹੈ ਨੀ ਕਿਸੇ ਕੋਲ ਆਉਣ ਜਾਣ ਦਾ ਚਲੋ ਫੋਨ ਤੇ ਹਾਲ ਚਾਲ ਪੁੱਛ ਲਿਆ ਹਾਂ ਬਈ ਠੀਕ ਹੋ ਫਾਇਦੇ ਵੀ ਹੈਗੇ ਹੈ। ਤੇ ਨੁਕਸਾਨ ਮੈਨੂੰ ਜ਼ਿਆਦਾ ਲੱਗਦੇ ਹੈ।
ਹੂੰ- ਹੂੰ। ਹਲੇ ਤੇ ਵੇਖੋ ਅੱਗੇ- ਅੱਗੇ ਹੋਰ ਸਾਇੰਸ ਤਰੱਕੀ ਕਰ ਰਹੀ ਹੈ ਪਤਾ ਨੀ ਕੀ- ਕੀ ਹੁਣ ਬੰ- ਰੇਹਾ ਹੁਣ ਤੇ ਕਹਿੰਜਾਂ ਰਿਬੋਰਟ ਆ ਜਾਂਣੇ ਅੱਗੋਂ ਕਹਿੰਦੇ ਆਹ ਬਲਕਿ ਰਿਬੋ- ਓਸ ਟਾਈਮ ਤੇ ਬਲਕਿ ਲੋਕਾਂ ਦੀ ਬੇਰੁਜ਼ਗਾਰੀ ਜ਼ਿਆਦਾ ਵੱਧ ਜਾਂਣੀ ਹੈ।
ਆਹੋ।
ਹੂੰ ਰੋਜ਼ਗਾਰ ਕਿਥੋ ਮਿਲਣਾ ਲੋਕ- ਲੋਕਾਂ ਨੂੰ ਵੇਖ ਕੇ ਸਾਰਾ ਕੰਮ ਤੇਰਾ ਵੋਟਾਂ ਨੇ ਕਰਨਾ ਐ।
ਸਹੀ ਗੱਲ ਆ।
ਹਾਂ ਬੇਰੁਜ਼ਗਾਰੀ ਹੋਰ ਵੱਧ ਜਾਂਣੀ ਆ।
ਵਿਦੇਸ਼ਾਂ ਚ ਦੇਖ-ਦੇਖ ਕੇ ਇੱਧਰ ਵੀ ਉਹੀ ਚੱਲ ਰਿਹਾ, ਕਲਚਰ ਉਹੀ ਆਈ ਜਾ ਰਿਹਾ।
ਉਹੀ ਨਾ ਮੈਂ ਤੇ ਸੋਚ-ਸੋਚ ਕੇ ਮੈਨੂੰ ਹੁੰਦਾ ਵਾ ਕਿ, ਕੀ ਬਣੇਗਾ ਦੁਨੀਆਂ ਦਾ ਤਾਂ ਸਮਝ ਨ ਲੱਗਦੀ ਵੀ। ਵੀ ਕੱਲ ਨੂੰ ਜਿਵੇਂ ਹੁਣ ਸਾਰਾ ਕੰਮ ਹੀ ਰਿਬੋਟ ਕਰਨਗੇ, ਤੇ ਲੋਕੀ ਬੇਰੁਜ਼ਗਾਰ ਘਰ ਸ ਪਾਲ ਨੇ
ਤੇ ਉਹੀ ਤੇ ਕਹਿ ਰਹੀ ਆ, ਵਿਦੇਸ਼ ਵਿੱਚ ਦੇਖ ਖੋ ਤੁਹਾਨੂੰ ਮੇੜ ਨੀ ਮਿਲੇਗੀ ਕੋਈ ਨੀ ਮਿਲੇਗਾ ਸਭ ਰੋਬੋਟ ਕੰਮ
ਹਾਂ ੳਹੀ ਨਾ, ੳਹੀ ਸਾਰਾ ਕੁਛ ਏਧਰ ਆ ਰੇਆ ਹੋਰ ਕੀ ਏ।
ਹਾਂ ਤੇ ੳਹੀ ਸਾਰਾ ਫੈਸ਼ਨ ਏਧਰ ਆ ਰੇਆ ਮੁੜ-ਮੁੜ ਕੇ।
ਹਾ ਪਰ ਏਹ ਆ, ਪਰਿਵਾਰ ਕਿੱਥੋਂ ਪਾਲਨਾ ਵਾ, ਕਿੱਥੋਂ ਰੋਟੀ ਪਾਨੀ ਕਰਨਾ ਵਾ।
ਬਸ ਜੀ ਦੁਨੀਆਂ ਨਾਲ ਈ ਹੈਗੇ ਆਂ ਟੈਕਨੋਲੋ ਜੀ ਹੈ ਆਦੀ ਰੇਂਦੀ ਐ ਨਵੀ-ਨਵੀਂ।
ਸਹੀ ਗੱਲ ਐ।
ਪਰ ਬੱਚੇਆਂ ਨੂੰ ਏਹ ਗੱਲ ਸਮਝਣੀ ਚਾਈਦੀ ਐ ਕਿ ਹਰ ਚੀਜ ਨੂੰ ਯੂਜ ਕਰਨ ਦਾ ਇੱਕ ਤਰੀਕਾ ਹੋਨਾ
ਤਰੀਕਾ ਹੁੰਦਾ। ਤਰੀਕੇ ਸੇਰ ਚੀਜ ਬੰਦਾ ਯੂਜ ਕਰੇ।
ਹਾਂਜੀ।
ਹੂੰ ਪੈਲੇ ਟੀਵੀ ਸੀ ਤੇ ਟੀਵੀ ਹੁਨ ਚਲੋ ਟੀਵੀ ਤੇ ਚਲੋ ਇਕ ਬੱਚੇਆਂ ਨੇ ਚਲ ਨਾਟਕ ਨੂਟਕ ਵੇਖ ਲਿਆ ਜਾਂ ਥੋੜਾ ਬੋਤਾ ਚੱਲ ਅਪਨਾ ਮੈਚ ਮੂਚ ਵੇਖ ਲੇਆ ਲੇਕਿਨ ਫੋਨ ਦਾ ਜਾਦਾ ਬੋਤ ਕੰਮ ਖਰਾਬ
ਜਿੱਦਾ ਆਪਾਂ ਚਲੋ ਭੁੱਖ ਤੋ ਜਾਦਾ ਰੋਟੀ ਖਾਈਏ ਤੇ ਸਾਨੂੰ ਨੁਕਸਾਨ ਈ ਕਰੇ ਨਾ ੳਹੀ ਤੇ ਐ, ਵੀ ਆਪਾਂ ਜਾਦਾ ਚਲਾਵਾਂਗੇ ਤਾਂ ਸਾਡੀ ਅੱਖਾਂ ਤੇ ਇਫੈਕਟ ਐ। ਸਾਡੀ ਨੀਂਦ ਤੇ ਇਫੈਕਟ ਐ, ਸਾਡੀ ਬੋਡੀ ਤੇ ਇਫੈਕਟ ਐ, ਆ ਗੱਲ ਬ ਬੱਚੇਆ ਨੂੰ ਸਮਝਨੀ ਚਾਈਦੀ ਐ ਪਰਜਾਈ ਜੀ।
ਹਾਂ-ਹਾਂ ਸਹੀ ਗੱਲ ਏ, ਪਰ ਸਮਝਦੇ ਨੀ ਨਾ ਹੈਗੇ।
ੳਹੀ ਤੇ ਕੈ ਰਹੀ ਆਂ, ਜੋ ਦੇਖਦੇ ਆ ਮੋਬਾਇਲਾਂ ਚ ੳਹੀ ਅੱਗੋਂ ਦੀ ਸਾਡੇ ਅੱਗੇ ਆਂਦ ਆ
ਖ਼ਰਾਬ ਹੋ ਰਈ ਐ।
ੳਹੀ ਨਾ ਬੁੱਧੀ ਖ਼ਰਾਬ ਹੋ ਰਹੀ ਐ, ਅੱਗੋਂ ਦੀ ਜਵਾਬ ਦੇਂਦੇ ਆ ਫੇਰ ਦੁੱਖ ਲੱਗਦਾ ਕਿ ਨਈ ਮੋਬਾਇਲ ਬੱਚੇਆਂ ਨੂੰ ਨਈ ਦੇਨਾ ਚਾਈਦਾ, ਗਲਤੀ ਐ ਮੋਬਾਇਲ ਦੇਨਾ ਇੱਕ ਤਰਫੋ ਦੇਖਿਆ ਜਾਏ ਸਾਰਾ ਕੁਛ ਹੁੰਦਾ ਹੀ ਅੱਜ ਕੱਲ ਜਦੋਂ ਦੇ ਕਰੋਨਾ ਆਇਆ ਸੀ। ਓਦੋਂ ਦਾ ਹਰ ਹਰ ਘਰ ਇਚ ਈ ਮੋਬਾਇਲ ਤੇ ੳਹ ਲਗ ਗਏ ਸੀ। ਕੀ ਨਾਮ ਏ ਕੰਪਿਊਟਰ ੳਹ ਔਨਲਾਈਨ ਕਲਾਸਾਂ ਹੁੰਦੀਆਂ ਸੀ ੳਦੋਂ ਦੇ ਤੇ ਬ ਬਚੇ ਬਿਲਕੁਲ ਈ ਆਦੀ ਹੋ ਚੁੱਕੇ ਐ ਏਦੇ ਮੋਬਾਇਲ ਦੇ, ਮੋਬਾਇਲ ੳਸ ਟਾਈਮ ਬੋਤ ਜਾਦਾ ਹੋ ਗਿਆ ਸੀ ਨਾ ਤੇ ਫੇਰ ਔਨਲਾਈਨ ਕਲਾਸਾਂ ਬੱਚੇਆਂ ਨੇ ਮੋਬਾਇਲ ਤੋ ਹੀ ਲਈ ਸੀ ਬਸ ਫੇਰ ਤਾਂ ਦਾ ਜਾਦਾ ਇਫੈਕਟ ਹੋ ਗਿਆ।
ਹੂੰ ਹੂੰ। ੳਵੀ ਨਾ ਫੇਰ ਚਲੋ ਇੱਕ ਪਾਸੇ ਵੇਖਿਆ ਜਾਵੇ ਚਲੋ ਪੜਾਈ ਏਨਾਂ ਦੀ ਬੱਚੇਆਂ ਦੀ ਔਨਲਾਈਨ ਹੋ ਗਈ ਐ। ਕੰਮ ਹੋ ਗਏ ਸੀ ਜਿਹੜੇ ਵੇਚਾਰੇ ਜੋਬ ਵਗੈਰਾ ਕਰਦੇ ਸੀ ਏਨਾਂ ਨੂੰ ਘਰ ਬੇ ਕੇ ਫੇਰ ਕੰਮ ਮਿਲ ਗਿਆ ਤੇ ਹੁਨ ੳਦੋ ਦਾ ਵਰਕ ਫਰੋਮ ਹੋਮ ਚੱਲਦੇ ਆ।
ਤਾਂ ਹੀ ਤੇ ਕਹ ਰੀ ਆ ਫਾਇਦੇ ਵੀ ਹੈ ਨੁਕਸਾਨ ਵੀ ਹੈਗੇ ਨੇ।
ਨੁਕਸਾਨ ਵੀ ਹੈਗੇ ਆ।
ਨੁਕਸਾਨ ਜਾਦਾ ਨੇ ਜਾਂ ਤੇ ੳਨੂੰ ੳਹੀ ਚੀਜ ਦੱਸ ਰਈ ਆਂ ਕਿ ਬਈ ਲਿਮਿਟ ਦਾ ਯੂਜ ਕਰੋ ਤੇ ਫਾਇਦੇ ਹੈ।
ਹਾਂ ਜੇੜੀ ਚੀਜ ਜਿਸ ਵਾਸਤੇ ਬਣੀ ਆ ਨਾ ੳਸ ੳਨ ੳਨੂੰ ੳਦਾਂ ਈ ਯੂਜ ਕਰੋ।
ਹਾਂਜੀ।
ਇਸ ਤਰਾਂ ਫਾਲਤੂ ਨਾ ਮਤਲਬ ਕਿ ਚਲਾਓ ਜਾ ਕੁੱਛ ਵੀ ਚੰਗੀਆਂ-ਚੰਗੀਆਂ ਚੀਜਾਂ ਅਪਨਾ ਵੇਖੋ, ਸੁਨੋ।
ਹਾਂਜੀ।
ਹਾਂ ਬਸ ਗਾਣੇ ਗੁਣੇੇ ਲਾ ਲੈਣਗੇ ਏ ਨੀ ਕੀ ਜ ਅਸ ਸੁਣ ਲਿਆ ਲਾ ਲਿਆ ਜਾਂ ਕੁਛ ਚੱਲ ਵੀ ਰਬ ਕਰਨੀ ਪਿਆ, ਨਾ।
ਚਲੋ ਠੀਕ ਏ ਭਰਜਾਈ ਜੀ ਫੇਰ ਸੋਈਏ, ਟਾਈਮ ਹੋ ਗਿਆ। ਹਾਂਜੀ, ਸਾਸਰੀ ਕਾਲ ਜੀ।